ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। ਵਾਹਿਗੁਰੂ ਜੀ ਕੀ ਫ਼ਤਿਹ। ਠੀਕ-ਠੀਕ, ਤੁਸੀਂ ਸੁਣਾਓ ਠੀਕ ਹੋ?
ਬਾ ਜੀ, ਕਿਰਪਾ ਏ ਮਹਾਰਾਜ ਦੀ ਲੱਗੇ ਵੇ ਆ ਅਸੀਂ। ਹਾਂਜੀ-ਹਾਂਜੀ, ਕੰਮ-ਕੂਮ
ਚਲੋ। ਅੱਛਾ-ਅੱਛਾ। ਚਲੋ, ਹੋਰ ਕਰ ਲਿਆ ਲੰਚ ਤੁਸੀਂ? ਨਹੀਂ ਜੀ, ਕਿੱਥੇ ਗਏ ਨੀ, ਤੇ ਸਲਾਹ ਹੀ ਨਹੀਂ ਬਣੀ। ਗਰਮੀ ਬਹੁਤ ਪੈਂਦੀ ਵੀ ਸੀ। ਹੈ, ਸੀ ਮਰਜ਼ੀ ਪਰ ਗਏ ਹੀ ਨੀ।
ਹਾਂ, ਗਰਮੀ ਬਹੁਤ ਹੀ ਯਾਤਰਾ ਹੋ ਰਹੀ ਹੈ। ਹਾਂਜੀ-ਹਾਂਜੀ ਅਸੀਂ ਗਏ ਸੀ। ਧਾਮਾ- ਗੁਰਧਾਮਾ। ਦਰਸ਼ਨ ਕਰਨ ਗਏ ਸੀ, ਹਾਂਜੀ।
ਅੱਛਾ-ਅੱਛਾ। ਕਿਹੜੀ ਕਿਹੜੀ ਜਗ੍ਹਾ ਗਏ ੳ?
ਅਸੀਂ ਪਾਊਂਟਾ ਸਾਹਿਬ ਗਏ ਸੀ ਜੀ।
ਅੱਛਾ- ਅੱਛਾ। ਅੱਛਾ, ਅੱਛਾ। ਉਹ ਉੱਥੇ ਕਿਹੜਾ ਸਥਾਨ ਆ?
ਮਹਾਰਾਜ ਜ ਦਾ ਹ ਹਾਂਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਗ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਥਾਨ ਹੈ ਨਾ ਉੱਥੇ। ਮਹਾਰਾਜ ਨੇ ਉੱਥੇ ਜਾਪ ਸਾਹਿਬ ਮਾਜ ਉੱਥੇ ਉਚਾਰੇ ਸੀ।
ਅੱਛਾ
ਹਾਂਜੀ, ਮਹਾਰਾਜ ਨੇ ਜਾਪ ਸਾਹਿਬ ਉੱਥੇ ਉਚਾਰਿਆ। ਬੜਾ ਸੋਹਣਾ ਸਥਾਨ ਹੈ, ਯਮੁਨਾ ਦੇ ਕੰਢੇ ਬਣਿਆ ਹੋਇਆ।
ਅੱਛਾ-ਅੱਛਾ। ਵਾਹ-ਬਈ-ਵਾਹ।
ਹਾਂਜੀ-ਹਾਂਜੀ। ਮਹਾਰਾਜ ਕਾਫ਼ੀ ਸਮਾਂ ਉੱਥੇ ਰਹੇ ਨੇ।
ਅੱਛਾ
ਹਾਂਜੀ, ਉੱਥੇ ਬਵੰਜਾ ਕਵੀ ਵੀ ਮਹਾਰਾਜ ਵਲ ਹੁੰਦੇ ਸਨ ਉੱਥੇ ਹੀ। ਹਾਂ ਬਵੰਜਾ ਕਵੀ ਉਥੇ ਹੀ ਰਹਿੰਦੇ ਸਨ। ਮਹਾਰਾਜ ਕੋਲੋ ਹੁਣ, ਦੀਵਾਨ ਹਾਲ ਬੰਨਿਆ ਵਿਆ।
ਅੱਛਾ, ਅੱਛਾ ਉਧਰ ਹੀ, ਪਾਉਂਟਾ ਸਾਹਿਬ ਵਾਲੀ ਸਾਈਡ।
ਹਾਂਜੀ-ਹਾਂਜੀ।
ਅੱਛਾ, ਉਹਦੇ ਨਾਲ ਹੀ ਹੈ ਨਾ।
ਨਹੀਂ ਅ ਉਹ, ਨਾਲ ਹੀ ਹੈਗਾ ਬਿਲਕੁਲ। ਦੀਵਾਨ ਨਾਲ, ਕਵੀ, ਕਵੀ ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਜਿੱਥੇ ਮਹਾਰਾਜ ਬਹਿ ਕੇ, ਕਵੀਆਂ ਕੋਲ ਕਵਿਤਾ ਤਾਵਾਂ ਸੁਣਦੇ ਸਨ। ਕਵੀਆਂ ਨਾਲ ਪਿਆਰ ਬੜਾ ਕਰਦੇ ਸਨ। ਮਹਾਰਾਜ ਬੜੀਆਂ ਦਾਤਾਂ ਦਿੰਦੇ ਸਨ, ਉਹਨਾਂ ਨੂੰ। ਕਵੀਆਂ ਨੂੰ। ਹਾਂਜੀ ਪ੍ਰਸੰਨ ਹੋ ਕੇ ਉਹਨਾਂ ਨੂੰ ਸੋਨੇ ਦੀਆਂ ਮੋ ਹਾਥੀ ਤੱਕ ਮਾਰਾ ਇਹਨੇ ਫ ਉਹਨਾਂ ਨੂੰ
ਵਾਹਿਗੁਰੂ ਵਾਹਿਗੁਰੂ ਅੱਛਾ ਜੀ ਹਮ ਕਿੰਨੇ ਭਾਗਾਂ ਲਈ ਸੀਗਾ ਜਿਨਾਂ ਨੇ ਵਾਹਿਗੁਰੁਲ ਫ ਕੇ ਆਪਣਾ ਇੰਨਾ ਉਹ ਕੀਤਾ ਦਰਸ਼ਨ ਕੀਤੇ ਉਹਨਾਂ ਦੇ
ਕਵੀ ਕਵਿਤਾਵਾਂ ਸੁਣਾਉਂਦੇ ਸਨ ਕਿ ਉਹ ਮਾਈਕ ਤੇ ਹੁੰਦੇ ਨਹੀਂ ਸਨ ਉਸ ਸਮੇਂ ਤੇ ਯਮੁਨਾ ਕੋਲੋਂ ਲੰਘ ਦੀ ਸੀ ਤੇ ਉਹ ਆਵਾਜ਼ ਕਰਦੀ ਸੀ ਬੜੀ ਪਾਹਾੜਾਂ ਤੂੰ ਉਤਰਦੀ ਨਾ ਜਮਨਾ
ਅੱਛਾ ਅੱਛਾ ਅੱਛਾ
ਕਵੀ ਕਹਿਣ ਲੱਗੇ ਮਹਾਰਾਜ ਬਹੁਤ ਆਵਾਜ਼ ਆਂਦੀ ਹੈ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਜ ਨੇ ਫਿਰ ਯਮੁਨਾ ਨੂੰ ਆਖਿਆ ਸੀ ਬਈ ਥੋੜ੍ਹਾ ਆਰਾਮ ਨਾਲ ਚੱਲ ਤ ਅੱਜ ਤੱਕ ਉੱਥੇ ਪਾਣੀ ਆਰਾਮ ਨਾਲ ਚੱਲਦਾ ਉਥ ਆਵਾਜ਼ ਨਹੀਂ ਥੋੜ੍ਹੀ ਅੱਗੇ ਚਲੇ ਜਾਓ ਤਾਂ ਆ
ਵਾਹਿਗੁਰੂ-ਵਾਹਿਗੁਰੂ, ਕਯਾ ਕੌਤਕ ਐ ਵਾਹਿਗੁਰੂ ਦਾ।
ਪਿੱਛੇ ਚਲੇ ਜੋ ਤਾਂ ਬੜੀ ਆਵਾਜ਼ ਏ
ਅੱਛਾ, ਅੱਛਾ ਜਿੱਥੇ ਗੁਰੂ ਸੈਬ ਆਪ ਵਿਰਾਜਮਾਨ
ਹਾਂ, ਮਹਾਰਾਜ ਨੇ ਕਿਐ ਨਾ ਜਰਾ ਆਰਾਮ ਨਾਲ ਲੰਘ ਇੱਥੋਂ।
ਅੱਛਾ, ਵਾਹ! ਕਮਾਲ ਐ।
ਸਾਰੀ ਸ੍ਰਿਸ਼ਟੀ ਉਹਨਾਂ ਦਾ ਕਿਆ ਮੰਨਦੀ ਸੀ।
ਹਾਂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਹਾਂਜੀ-ਹਾਂਜੀ ਔਥੋਂ ਈ ਫਿਰ ਸੰਗਤਾਂ ਹੇਮ ਕੁੰਡ ਸੈਬ ਨੂੰ ਜਾਂਦੀਐਂ ਅੱਗੇ।
ਅੱਛਾ-ਅੱਛਾ, ਅੱਛਾ ਅੱਗੇ ਜਾ ਤ੍ਰਾਂਈ ਗੁਰ ਸਾਹਿਬ ਦੇ ਉੱਧਰੋਂ ਹੋ ਕੇ ਜਾਂਦੇ ਨ। ਅੱਛਾ ਔਥੇ! ਅੱਛਾ, ਔਥੇ ਦਰਸ਼ਨ ਕਰਨੇ ਕਹਿੰਦੇ ਨੇ ਜਰੂਰ ਜਾ ਆਔ। ਹੁਣ
ਨਈ-ਨਈ ਜਾ ਚਾਈਦੈ ਦਰਸ਼ਨ ਤਾਂ ਜ਼ਰੂਰੀ ਨੇ ਨਾ ਜੀ। ਕੁਰ ਧਾਮਾਂ ਦੇ ਦਰਸ਼ਨ ਪੈਲੇ ਰਸਤੇ ਚ ਆਂਦੈ ਜੇ ਪੰਜਾਬ ਤੋਂ ਆਔ ਤਾਂ ਫਿਰ ਪਾਉਂ
ਅੱ, ਅੱਛਾ-ਅੱਛਾ-ਅੱਛਾ
ਪਾਊਂਟਾ ਸੈਬ ਤੋਂ ਫੇਰ ਰਿ ਸ਼ੀਕੇਸ਼ ਵੋ ਬੜਾ ਸੋਹਣਾ ਸਥਾਨ ਐਜੀ
ਅੱਛਾ।
ਔਥੋਂ ਫਿਰ ਪਹਾੜ ਸ਼ੁਰੂ ਹੋ ਜਾਂਦੇ ਨੇ।
ਅੱਛਾ।
ਹਾਂਜੀ-ਹਾਂਜੀ, ਪਹਾੜ ਤੇ ਫਿਰ ਔ ਅ ਗੋਬਿੰਦ ਘਾਟ ਆ ਜਾਂਦੈ ਸਾਰਾ ਦਿਨ ਲੱਗਦੈ ਜਾਂਦਿਆਂ ਗੋਬਿੰਦ ਘਾਟ।
ਹੂ ਅੱਛਾ, ਇੰਨਾ ਦੂਰ ਐ ਰਸਤਾ
ਹਾਂਜੀ-ਹਾਂਜੀ। ਬਹੋਤ ਉੱਚੀਆਂ-ਉੱਚੀਆਂ ਪਹਾੜੀਐਂ, ਡੂੰਘੀਆਂ-ਡੂੰਘੀਆਂ ਖਾਈਆਂ ਨੇ।
ਇੰਨਾਂ ਕਠਿਨ ਰਸਤੈ।
ਹਾਂਜੀ-ਹਾਂਜੀ। ਤੁਸੀਂ ਦਰਸ਼ਨ ਕੀਤੇ ਨੇ ਨਈ ਸੀ ਪੌਂਟਾ ਆ ਹੇ ਜੋ ਆ ਹੇਮਕੁੰਡ ਸੈਬ ਦੇ।
ਔਰ ਕੀਤੇ ਐਂ ਜੀ ਬੋਤ ਸਾਲ ਪੈਲੇ ਵੀ-ਬਾਈ ਸਾਲ ਹੋ ਗਏ ਨੇ, ਬਾਈ-ਪੱਚੀ ਸਾਲ ਹੋ ਗਏ ਜੀ ਗਿਆਂ। ਹਾਂਜੀ ਬਹੁਤ ਪਹਿਲੇ ਦੀ ਗਏ ਆਂ। ਹਾਂਜੀ- ਹਾਂਜੀ ਹੁਣ ਤਾਂ ਬਦਲ ਗਿਆ ਹੋਣਾ ਸਭ ਕੁਛ। ਹਾਂਜੀ-ਹਾਂਜੀ ਸਭ ਗਏ ਸੀ। ਸਾਰੇ ਗਏ ਸੀ ਜਾਣ ਦਾ ਹਾਂਜੀ ਹਾਂਜੀ ਬੱਚੇ ਛੋਟੇ ਸੀ ਬੱਚੇ ਛੋਟੇ ਛੋਟੇ ਸੀ ਹੁਣ ਹਰ ਸਾਲ ਬੇਠੇ ਕਹਿੰਦਾ ਰਹਿੰਦਾ ਜਾਣਾ- ਜਾਣਾ -ਜਾਣਾ ਬਸ ਕੁਛ ਘਰ ਦੀ ਮਜਬੂਰੀਆਂ ਵੀਆਂ ਬਣ ਜਾਂਦੀਆਂ ਬਸ ਥੋੜਾ ਨਹੀਂ ਨਿਕਲ ਪਾਉਂਦਾ ਪਿਛਲੇ ਸਾਲ ਵੀ ਲੱਗਾ ਗਾ ਰਿਹਾ ਜਾਣਾ ਜਾਣਾ ਬਸ ਫਿਰ ਰਹਿ ਗਿਆ ਹੁਣ ਇਸ ਸਾਲ ਵੀ ਜਦੋਂ ਦੀ ਯਾਤਰਾ ਸ਼ੁਰੂ ਹੋਈ ਹੈ ਉਦੋਂ ਦਾ ਮਗਰ ਲੱਗਾ ਦੇਖੋ ਅੰਨ ਜਲ ਹੋਇਆ ਵਾਹਿਗੁਰੂ ਕਰੇਗਾ ਤੇ ਦੇਖੋ ਉਸਦੇ ਹੱਥ ਹੈ। ਸਾਰਾ ਹਾਂ ਤੇ ਅੱਗੋਂ ਫੇਰ ਹਾਂ ਬਸ ਉਹ ਮੋਟਰ ਮੋਟਰਸਾਈਕਲ ਤੇ ਮਗਰ ਲੱਗਾ ਨਾ ਵੀ ਉਹਦੇ ਤੇ ਜਾਣਾ ਮੈਂ
ਹਾਂ ਬਾਈ ਨਹੀਂ ਸੰਗਤ ਤੇ ਬੜੀ ਜਾਂਦੀ ਮੋਟਰਸਾਈਕਲਾਂ ਤੇ
ਹਾਂ ਦੱਸਦੇ ਫਿਰ ਸਾਰੇ ਕਹਿੰਦੇ ਨੇ ਕੋਈ ਐਸੇ ਗੱਲ ਨੀ ਹੈਗੀ ਜਾਂਦੇ ਤੇ ਐਨ ਕਿਹਾ ਚਲੋ ਦੇਖੋ ਹੋਰ ਫੇਿਰ ਅੱਗੇ ਰਿਸ਼ੀਕੇਸ਼ ਤੋ ਕਿੱਥੇ ਅੱਗੇ ਮੈਂ ਬੜੀ ਦੇਰ ਹੋ ਗਈ ਭੁੱਲ ਗਿਆ ਤੁਸੀਂ ਦੱਸੋ
ਹਾਂ ਰਿਸ਼ੀਕੇਸ਼ ਤੋਂ ਅਗੇ ਫੇਰ ਗੋਬਿੰਦ ਘਾਟ ਰਸਤੇ ਚ ਕਾਫ਼ੀ ਗੁਰਦੁਆਰੇ ਆਉਂਦੇ ਨੇ।
ਅੱਛਾ-ਅੱਛਾ ਆਰਾਮ ਵਾਸਤੇ ਆਉਂਦੇ ਨੇ ਜਾਂ ਦਰਸ਼ਨ ਕਰਨੇ ਨੇ।
ਨਹੀਂ ਆਰਾਮ ਵੀ ਕਰ ਸਕਦੇ ਹੋ ਲੰਗਰ ਪਾਣੀ ਮਿਲਦਾ ਤੁਹਾਨੂੰ ਪਤਾ ਲੰਗਰ ਪਾਣੀ ਤਾਂ ਮਹਾਰਾਜ ਦੀ ਕਿਰਪਾ ਨਾਲ ਚੱਲਦਾ ਵੀਹ ਰੁਪਏ ਦਾ ਲੰਗਰ
ਹਮ ਹਮ ਹਮ।
ਹਾਂ ਉਹ ਲਗਰ ਚੇ ਮੁੱਕਦਾ ਨਹੀ ਪਿਆ। ਉਹ ਚੱਲ ਖਾਰੀ ਹੋ ਲਗਰ ਵੀਹ ਰੁਪਈਆਂ ਦਾ। ਹਾਂਜੀ ਲੰਗ ਪਾਣੀ ਮਿਲਦੇ ਅਗੋ ਗੋਬਿੰਦ ਘਾਟ ਰਾਤ ਨੂੰ ਰੁਕਦੇ ਸੰਗਤ ਸਵੇਰੇ ਫਿਰ ਯਾਤਰਾ ਸ਼ੁਰੂ ਦੇਂਦੇ ਨੇ ਗੋਬਿੰਦ ਧਾਮ ਹਾਂਜੀ। ਉਹ ਬੜੀ ਕਠਿਨ ਯਾਤਰਾ ਹੈ ਹਾਂ ਨਾਲ ਮੇਰੀ ਮੈਂ ਵੀ ਗਿਆ ਸੀ ਨਾਲ ਵਾਈਫ ਵੀ ਮੇਰੀ ਗਈ ਸੀ। ਵੋਟੀ ਵੀ ਸੀ ਨਾਲ।
ਅੱਛ ਅੱਛਾ-ਅੱਛਾ, ਅੱਛਾ ਤੇ ਬੱਚੇ।
ਬੱਚੇ ਹਾਂਜੀ ਨਾਲ ਹੀ ਸੀ ਗੁੜੀਆ ਛੋਟੀ ਟੀ ਹਾਂਜੀ।
ਉਹ ਫਿਰ ਪਤਾ ਕੀ ਹੁੰਦਾ ਥੱਕ ਸਾਰੇ ਜਾਂਦੇ ਨੇ ਉੱਥੇ ਕੋਈ ਐਸਾ ਨਹੀਂ ਬੰਦਾ ਜਿਹੜਾ ਨਹੀਂ ਰੋਂਦਾ। ਮੈਂ ਸੁਣਿਆ ਉੱਥੇ ਜਾ ਕੇ ਹਰ ਇੱਕ ਬੰਦਾ ਕਮਜ਼ੋਰ ਹੋ ਜਾਂਦਾ ਹੈ ਹਮ।
ਉਹ ਕੀ ਹੋਇਆ। ਕਹਿੰਦੀ ਮੈਂ ਥਾ ਗਈ ਆ ਫੇਰ ਕੰਢਲ ਕੋਲ ਬੈਠਾ ਸੀ ਮੈਂ ਕਿਹਾ ਉਹਨੂੰ ਕਿਹਾ ਮੈਂ ਕਿਹਾ ਚਲੋ ਫੇਰ, ਫੇਰ ਕਾਂਢੀ ਤੇ ਬਿ ਬਿਠਾਇਆ ਫਿਰ ਉਹ ਲੈ ਗਿਆ ਅੱਗੇ। ਹਾਂਜੀ-ਹਾਂਜੀ ਥੱਕ ਜਾਂਦੀਆਂ ਹਾਂਜੀ-ਹਾਂਜੀ। ਜੀ। ਛ ਛੋਟੀ ਆਲੀ ਗੁੜੀਆ ਪਹਿਲੇ ਪਹੁੰਚ ਗਈ। ਕਾਂਡੀ ਵਾਲਾ ਪਹਿਲੇ ਲੈ ਗਿਆ ਉਹ ਉੱਥੇ
ਅੱਛਾ-ਅੱਛਾ ਵੀ ਮੈਂ ਕੱਲੀ ਇੱਥੇ ਬੈਠੀ ਆ ਪਰ ਉੱਥੇ ਕੋਈ ਡਰ ਖ਼ਤਰੇ ਵਾਲੀ ਗੱਲ ਨੀ ਹੈ।
ਨਾ ਜਿੰਨਾ ਦਾ ਛੇਕਤ ਦਰ ਤੇ ਹਾਂਜੀ ਫੇਿਰ ਸੰਗਤ ਆ ਗਈ
ਕਿੰਨੇ ਸਾਲ ਹੋ ਗਿਆ ਨੂੰ ਥਾ ਲੋਕ
ਮੈਨੂੰ ਕਾਫੀ ਟਾਈਮ ਹੀ ਹੋ ਜੀ ਗਿਆ
ਅੱਛਾ ਹੋ ਗਿਆ ਹਨਾ ਦਸ ਸਾਲ ਦੇ ਨੇ
ਹਾਂਜੀ ਹਾਂਜੀ
ਦਸ ਬਾਰਾਂ ਸ
ਹੁਣ ਮਾਏ ਹਰ ਚੀਜ ਹਾਂਜੀ ਦਸ ਸਾਲ ਹੋ ਗਏ ਬਿਲ ਹੈਰਾਨ ਚਾਹੀਏ ਇਕ ਬਾਰ ਜੀਆਈ ਹੋ ਗਿਆ
ਹਮ ਚਲੋ ਜਾਓ ਸਕੁ ਆਦਤ ਤਿਆਰੀ ਕਰੋ ਜਾਓ ਸਗੋਂ ਇਧਰੋਂ ਸਾਡੇ ਬੇਟੇ ਨੂੰ ਵੀ ਨਾਲ ਲਓ ਇਕ ਤੇ ਖ਼ਰਚਾ ਬਹੁਤ ਆਉਂਦਾ ਖ਼ਰਚਾ ਬਹੁਤ ਹੋ ਜਾਂਦਾ ਇੱਕ ਬੰਦੇ ਦਾ ਇੱਕ ਬੰਦੇ ਦਾ ਦਸ ਹਜ਼ਾਰ ਰੁਪਆ ਲੱਗਦਾ ਤਾਂ ਕਿਧਰੇ ਜਾ ਕੇ ਇੰਨੀ ਦੂਰ ਉੱਥੇ ਦਰਸ਼ਨ ਕਰ ਪਾਉਂਦਾ ਬੰਦਾ
ਕੀ ਕਹਿੰਦੇ ਹਰ ਚੀਜ਼ ਮਹਿੰਗੀ ਹੋ ਗਈ ਏ ਜੀ
ਹਾਂ ਟਿਕਟ ਬਹਤੋ ਮਹਿੰਗੀ ਉਪਰ
ਹਾਂਜੀ ਹਾਂਜੀ
ਆਹ ਬਸ ਮਹਿੰਗਾਈ ਕਰਕੇ ਲੋਹੜਾ। ਸਾਰੇ ਏਸੇ ਕਰਕੇ ਟਿੱਲੇ ਹੋਏ ਜਾਂਦੇ ਨੇ ਬਸ ਖਰਚੇ ਬਹੋਤ ਹੋ ਜਾਂਦੇ ਨੇ ਇੰਨੀ ਆਮਦਨ ਹੁੰਦੀ ਨੀ ਜਿੰਨੇ ਖਰਚੇ ਤਾ ਕਰਕੇ ਥੋੜਾ ਹਮ ਹਮ ਚਲੋ ਜਦੋ ਕਦੀ ਹੋਇਆ ਵਾਹਿਗੁਰ ਦਾ ਹੁਕਮ ਜਰੂਰ ਜਾਵਾਂਗੇ ਹੋਰ ਕੀ
ਹਾਂਜੀ ਹਾਂਜੀ ਹਾਂਜੀ
ਕੀ ਉਹ ਬਈ ਗੁਰੂ ਗੋਬਿ ਗੋਬਿੰਦ ਸਿੰਘ ਜੀ ਫਿਰ ਉੱਧਰ ਤਪ ਕੀਤਾ ਸੀਗਾ।
ਹਾਂਜੀ ਮਹਾਰਾਜ ਜੀ ਨੇ ਤਪ ਕੀਤੇ ਇਸ ਜਨਮ ਦਾ ਨਹੀਂ ਹੈਗਾ ਉਹ ਪਿਛਲੇ ਜਨਮ ਦੇ ਤਪ ਆਸਾਨ ਏ।
ਹਮ। ਅੱਛਾ।
ਮਹਾਰਾਜ ਨੇ ਆਪ ਆਪਣੀ ਬਾਣੀ ਚ ਲਿਖਿਆ ਹੋਇਆ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿੰਧ ਸੋਬਤ ਹੈ, ਹੈ ਤਹ।
ਅੱਛਾ।
ਮਹਾਰਾਜ ਨੇ ਨੀਆਂ ਦੱਸੀਆਂ ਸੀ ਕਿ ਚਿਜ
ਅੱਛਾ।
ਟੀਆਂ ਹੋਣਗੀਆਂ
ਅੱਛਾ।
ਵਿਚਕਾਰ ਇੱਕ ਅਸਥਾਨ ਹੋਏਗਾ ਹੇਮਕੁੰਟ ਟ
ਪਰਬਤ ਹੈ ਜਹਾਂ। ਹਮ। ਅੱਛਾ। ਅੱਛਾ-ਅੱਛਾ ਤੁਹਾਡੀ ਨਾ ਥੋੜੀ ਆਵਾਜ਼ ਕੱਟ-ਕੱਟ ਕੇ ਆ ਰਹੀ ਹੈ।
ਐਦਾ ਮਤਲਬ ਹੈ ਈ ਬਰਫ਼ ਤੇ ਕੁਨ ਦਾ ਮਤਲਬ ਬਰਫ਼ ਘੁਲ ਕੇ ਤੇ ਫੇਰ ਉਥੇ ਆ ਕੇ ਕੁੰਡ ਜਮਾ ਉਥੇ ਕੁੰਡ ਹੁੰਦਾ ਜੀ ਸਰੋਵਰ ਬਹੁਤ ਸ਼ਾਨ
ਅੱਛਾ।
ਹਾਂਜੀ-ਹਾਂਜੀ ਉਹ ਸਭ ਜੀ।
ਅੱਛਾ-ਅੱਛਾ, ਅੱਛਾ। ਕਮਾਲ ਹੈ ਫੇਰ ਉਹ ਬਰਫ ਹੁੰਦੀ ਹੋਣੀ ਹ ਬੋਹਤ। ਨਹੀਂ
ਹਾਂਜੀ-ਹਾਂਜੀ
ਹ ਬਰਫ਼ ਹਾਜੀ। ਹੋਰ ਘਰ ਪਰਿਵਾਰ ਸਭ ਠੀਕ ਹੈ। ਬੱਚੇ ਛੁੱਟੀਆਂ-ਛਟੀਆਂ ਹੋ ਗਈਆਂ ਨੇ।
ਘਰ ਹੀ ਨੀ ਸੀ।
ਚਲੋ ਫਿਰ ਬਾਅਦ ਵਿੱਚ ਕਰਨੇ ਆ ਫੋਨ। ਠੀਕ ਹੈ, ਠੀਕ ਹੈ ਜੀ, ਸਤਿ ਸ੍ਰੀ ਅਕਾਲ।
ਹੂੰ